ਸਾਸ਼੍ਰੀ ਕਾਲ ਜੀ।
ਹੋਰ ਕਿਵੇਂ ਓ
ਅਸੀਂ ਵਧੀਆ, ਤੁਸੀਂ ਕਿਵੇਂ ਹੋ।
ਬੱਸ। ਵਧੀਆ-ਵਧੀਆ ਹੋਰ ਮੈਂ ਕਹਿ ਸਕਦਾ ਬੱਚੇ ਦੇਖੋ ਕਿੰਨਾ ਫੋਨ ਵਗੈਰਾ ਟੀ, ਵੀ ਵਗੈਰਾ ਯੂਜ ਕਰ ਰਹੇ ਐ ਕਿਉਂਕਿ ਸਾਡੇ ਤੇ ਛੁੱਟੀਆਂ ਪਈ ਦੀਆਂ ਸਕੂਲ ਦੀਆਂ
ਹੋਰ।
ਤੇ ਇਹਦੇ ਕਿਤਨੇ, ਸਾਈਡ ਇਫੈਕਟ ਹੈਗੇ ਨੇ
ਬਹੁਤ ਜ਼ਿਆਦਾ ਹੈਗੇ ਆ ਬੱਚੇ ਬਹੁਤ ਫੋਨ ਚਲਾਉਣ ਲੱਗ ਗਏ ਆ ਦੇਖੋ ਆਈਸਾਈਡ ਵੀ ਕਿੰਨੀ ਹੁੰਦੀ ਆ ਬੱਚੇ ਦੀ ਲੈ ਤੋਂ
ਬਿਲਕੁਲ-ਬਿਲਕੁਲ ਉਹ ਵੀ ਪੂਰੀ ਫੁੱਲ ਬਰੈਡਨਸ ਤੇਜ ਕਰਕੇ ਫੋਨ ਚਲਾਉਦੇ ਹੈਗੇ ਐ। ਲੇਟ ਕੇ ਕਿਉਂਕਿ ਫੋਨ ਲੇਟ ਕੇ ਚਲਾਣਾ ਵੀ ਨੀ ਚਾਹੀਦਾ ਬਿਲਕੁਲ ਅੱਖਾਂ ਤ ਕੋਲ ਲੈ ਕੇ ਬਹਿ ਕੇ
ਫੋਨ ਦਾ ਯੂਜ ਘੱਟ ਹੀ ਕਰਨਾ ਚਾਹੀਦਾ ਆ, ਪਰ ਇਹੀ ਐ ਨਾ ਬੱਚੇ ਮੰਨਦੇ ਨੀ ਐ ਆ ਕਰਦੇ ਤੁਹਾਡੇ ਉੱਧਰ ਦੇਖਦੇ ਆ ਫੋਨ ਨਹੀਂ ਤੁਹਾਡੇ ਘਰ ਦੇ
ਬਿਲਕੁਲ ਵੇਖਦੇ ਆ ਬੱਚੇ ਵੇਖੋ ਬਹੁਤ-ਬਹੁਤ ਚਲਾਉਣ ਲੱਗ ਗੇ ਅੱਜ ਦੇ ਟਾਈਮ ਵਿੱਚ ਬਹੁਤ ਚਲਾਉਣ ਲੱਗ ਗਏ ਫੋਨ ਬਿਲਕੁਲ ਵਾਜ ਨਹੀਂ ਆਦੇ। ਰਾਤ ਨੂੰ ਫੋਨ ਚੜਾਉਦੇ ਆ ਫਿਰ ਦਿਨੇ ਆਈਸਡ ਵੀ, ਆਈਸਡ ਵੀਕ ਰਹਿੰਦੀ ਏ ਥਕਾਨ ਰਹਿੰਦੀ ਏ ਬੋਡੀ ਡਿਪ੍ਰੇਸ਼ਨ ਸਟਰੈਸ ਦਿੰਦੇ ਨੇ ਬਿਲਕੁਲ ਜੀ
ਚੋ ਪਾਣੀ ਨਿਕਲਦਾ ਰਹਿੰਦਾ ਆ
ਉਹ ਤੇ ਹੈ ਈ ਅੱਖਾਂ ਵਿੱਚ ਪਾਣੀ ਨਿਕਲਦਾ ਰਹਿੰਦਾ ਐ
ਜ ਡਾਰਕ ਸਰਕਲ ਹੋ ਗਏ ਲੰਬਾਈ ਤੇ। ਕਿਉਂਕਿ ਉਹ ਚੌਵੀ ਘੰਟੇ ਅੱਖਾਂ ਤੇ ਦਿਮਾਗ ਤੋਂ ਫੋਨ ਦੇਖਦੇ ਆ ਨਾ ਦਿਮਾਗ ਨਾਲ ਚਲੋ ਵੀਡੀਓ ਉਡੀਓ ਇਤਨੀ ਅੱਛੀ ਆਵਾਜ਼ ਹਾਲਾਂਕਿ ਖੁਦ ਤਾਂ ਨਾਲ ਦੂਜੇ ਵੱਲ ਵੀ ਸੁਣਾ ਰਹੇ ਨੇ ਇਹ ਦਿੱਕਤ ਹੋ ਜਾਂਦੀ ਏ
ਸਹੀ ਆਖ ਰਹੇ ਹੋ ਤੁਸੀਂ ਇਹ ਗੱਲ ਤੇ
ਹਾਂਜੀ।
ਦੇੇਖੋ ਮੇਰੇ ਹਿਸਾਬ ਨਾਲ ਤਾਂ ਬੱਚਿਆਂ ਨੂੰ ਨਾ ਫ਼ੋਨ ਤੋਂ ਜਿੰਨਾ ਹੋ ਸਕੇ ਉਹਨਾ ਦੂਰ ਰੱਖੋ। ਮੰਨਿਆ ਦੇਖੋ ਕਿ ਬੱਚਿਆਂ ਦੀ ਹੰਸ ਸਟੱਡੀਜ਼ ਇਹਨੇ ਇਹ ਸਭ ਬਹੁਤ ਚੀਜ਼ਾਂ ਹੈਗੀਆਂ ਨੇ ਲੇਕਿਨ ਜਿੰਨਾ ਹੋ ਸਕੇ ਬੱਚੇ ਅਗਰ ਫ਼ੋਨ ਨੂੰ ਘੱਟ ਤੋਂ ਘੱਟ ਚਲਾ ਉਨਾ ਵਧੀਆ ਉਹਨਾਂ ਲਈ ਕਿਉਂਕਿ ਉਹ ਫੋਨ ਚਲਾਣ ਦੀ ਜਿੰਦ ਕਰਨ ਲੱਗ ਜਾਂਦੇ ਆ ਫਸਟ, ਫੋਨ ਦੇਈਏ ਨਾ ਫਿਰ ਫੋਨ ਦੀ ਆਦਤ ਪੈ ਜੇ ਚਲੋ ਰੋਟੀ ਖਾਣੀ ਐ ਤਾਂ ਫੋਨ ਚਾਹੀਦਾ ਏ। ਕੋਈ ਕੰਮ ਕਰਿਆ ਤਾਂ ਫੋਨ ਚਾਹੀਦਾ ਏ। ਫਿਰ ਹਜੇ ਤਾਂ ਚਲੋ ਤੁਸੀਂ ਕੰਟਰੋਲ ਕਰ ਸਕਦੇ ਹੋ? ਬਾਅਦ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਉਹਨਾਂ ਨੂੰ।
ਬਿਲਕੁਲ ਉਹ ਤੇ ਹੈ ਹੀ ਆ। ਉਹਨੂੰ ਆਦਤ ਪੈ ਜਾਂਦੀ ਏ ਨਾ ਫਿਰ ਉਹ ਬਾਹਰ ਜਾਣ ਭਾਵੇਂ ਜਿਹਦੇ ਘਰ ਮਰਜ਼ੀ ਚੱਲ ਜਾਣ। ਉਹਨਾ ਨੂੰ ਉੱਥੇ ਵੀ ਫੋਨ ਚਾਹੀਦਾ ਹੀ ਚਾਹੀਦਾ ਆ। ਜੇ ਨਹੀਂ ਦੇਓਗੇ ਤੇ ਫਿਰ ਰੋਣ ਲੱਗ ਜਾਣਗੇ ਰੋਟੀ ਨਹੀਂ ਖਾਣਗੇ। ਕੋਈ ਕੰਮ ਨੀ ਕਰਨਗੇ। ਇਹ ਦਿੱਕਤ ਆ ਜਾਂਦੀ ਏ। ਪਹਿਲਾਂ ਹੀ ਉਹਨਾਂ ਨੂੰ ਫੋਨ ਨਾ ਦੋ ਦਿਖਾਓ ਹੀ ਨਾ ਕੀ ਹੈ ਚੀਜ਼ ਹੈ ਫੋਨ ਹੈ ਚਲਾਣ ਵਾਲਾ। ਤੇ ਉਹ ਜਿੱਦ ਹੀ ਨੀ ਕਰਨਗੇ। ਕਿੱਦਾਂ ਮਾਂ-ਬਾਪ ਕਰਦੇ ਨੀ ਹੈ ਨਾ ਉਹਨੂੰ ਸਟਾਰਟਿੰਗ ਤੋਂ ਹੀ ਫੋਨ ਫ ਦਿੰਦੇ ਆ। ਜਦੋਂ ਬੱਚਾ ਬਚਪਨ ਚ ਤੰਗ ਕਰਦਾ ਉਹਨੂੰ ਆਫਿਸ ਦਾ ਕੰਮ ਕਰਨਾ, ਉਹ ਸਟਾਰਟਿੰਗ ਤੋਂ ਹੀ ਬੱਚੇ ਨੂੰ ਫੋਨ ਦੇ ਕੇ ਬਿਠਾ ਦਿੰਦੇ ਨੇ।
ਪਹਿਲਾਂ ਇਹ ਰੀਲ ਸਕੋਲ ਕਰੀ ਜਾ ਤੇ ਇਦਾਂ ਕਰਕੇ ਦੇਖੀ ਜਾ। ਫਿਰ ਉਹਨੂੰ ਆਦਤ ਪੈ ਜਾਂਦੀ ਏ। ਉਹਨੂੰ ਕੋਈ ਕਾਰਟੂਨ ਜਾਂ ਕੋਈ ਪੋਇਮ ਲਗਾ ਦੇਣਗੇ। ਤੇ ਫਿਰ ਉਹ ਕਰੀ ਜਾਏਗਾ ਦੇਖੀ ਜਾਏਗਾ ਬੈਠ ਕੇ।
ਹ
ਹ ਹੋਲੇ-ਹੋਲੇ ਆਦਤ ਪੈ ਜਾਂਦੀ ਆ। ਫਿਰ ਮਾਂ-ਬਾਪ ਕਹਿੰਦੇ ਨੇ ਕਿ ਹੁਣ ਸਾਡਾ ਬੱਚਾ ਰੜਾ ਫੋਨ ਬੜਾ ਦੇਖ ਰਿਹਾ, ਕਿਵੇਂ ਛੁਡਾਈਏ ਪਰ ਪਾਏ ਓ ਜ ਤੁਸੀਂ‌ ਉਹਨੂੰ ਆ ਉਹਨੂੰ ਦਊ ਹੀ ਨਾ ਪਹਿਲਾਂ ਤੁਸੀਂ ਫੋਨ ਤੇ ਉਹ ਕਿੱਥੋਂ ਵੇਖੇਗਾ।
ਬਿਲਕੁਲ - ਬਿਲਕੁਲ, ਇਹ ਚੀਜ਼ ਤੇ ਐ।
ਕ ਇਹਾਂ ਦੇਖੋ ਇੱਕ-ਇੱਕ ਸਾਲ ਦੇ ਬੱ- ਚੇ ਤੁਰਨ ਲੱਗਦੇ ਬੱਚੇ ਕਿ ਹੁੰਦੇ ਆ ਚ ਬੱਚੇ ਤੁਰਦੇ ਆ।
ਉਹ ਤਾਂ ਹੈ ਆਦਤ ਪੈ ਜਾਂਦੀ ਫਿਰ ਨਹੀਂ ਛੁੱਟਦੀ। ਇੱਕ ਵਾਰੀ ਪੈ ਜਾਂਦੀ ਤੇ ਤੁਸੀਂ ਹਜੇ ਰੋਕ ਸਕਦੇ ਹੋ। ਤਾਜ਼ੀ-ਤਾਜ਼ੀ ਤੇ ਚੀਜ਼ ਲੱਤ ਲੱਗੀ ਲੱਗੀ ਰੋਕ ਸਕਦੇ ਵੀ ਲੱਗ ਰਹੀ ਹੈ ਚੱਲੋ ਕਿਉਂਕਿ ਉਹਨੂੰ ਕੀ ਇਹ ਫੋਨ ਦੇ ਅੰਦਰ ਵੇਖ ਵੇਖ ਕੇ ਵੇਖ ਵੇਖ ਕੇ ਉਹਦਾ ਇੰਨਾ ਕੌਨਸ ਸਟੂਡੈਂਟ ਆ ਜਾਂਦਾ ਫੋਨ ਨੰਬਰ ਕੀ। ਉਹਦੀਆਂ ਅੱਖਾਂ, ਉਹਦਾ ਦਿਮਾਗ, ਉਹਦੀ ਬੋਡੀ, ਇੱਕ ਸਾਈਡ ਲੱਗੀ ਰਹਿੰਦੀ। ਕਈ ਵਾਰੀ ਹੁੰਦਾ ਬੱਚੇ ਇੱਕ ਸਾਈਡ ਮੂੰਹ ਕਰਕੇ ਫੋਨ ਲੱਗ ਜਾਂਦਾ ਬਾਅਦ ਵਿੱਚ ਪਤਾ ਨੀ ਇੱਕ ਅੱਧ ਘੰਟੇ 'ਚ ਜਦ ਪੂਰੀ ਬੋਡੀ ਲਾਦੇ ਆ। ਤਾਂ ਫਿਰ ਗਰਦਨ ਕਿੰਨੀ ਪੀੜ ਹੁੰਦੀ ਵੀ ਹੈ। ਇੱਕ ਮੂਮੈਂਟ ਹੀ ਰੱਖੇ ਜਾਂਦੇ ਆ। ਬਿਲਕੁਲ ਵੀ ਮੂਵ ਨਹੀਂ ਕਰਦੇ ਹਲਕਾ ਜਿਹਾ ਵੀ।
ਹਮ ਹਮ
ਹਨਾ ਅਐ ਚੀਜ਼ ਹੈਗੀ ਆ।
ਹਾਂਜੀ, ਸਮਝਏ ਕੌਣ? ਆ ਸੋਚਦੇ ਆ ਕਿ ਵਧੀਆ ਚੀਜ਼ ਹੈ।
ਬਿਲਕੁਲ ਬਿਲਕੁਲ ਫ ਯਦ ਦਸ ਬਸ।
ਅੱਜ-ਕੱਲ੍ਹ ਨਾ ਪਤਾ ਕੀ ਏ। ਅੱਜ-ਕੱਲ੍ਹ ਨਾ ਨਿੱਕੇ-ਨਿੱਕੇ ਬੱਚੇ ਤੁਸੀਂ ਦੇਖ ਰਹੇ ਹੋ ਬਲੋਗ ਬਣਾ ਰਹੇ ਆ। ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਬੱਚੇ ਪਿੱਛੇ ਏ, ਉਹ ਮਤਲਬ ਬਲੋਗ ਤੇ ਬਣਾ ਰਹੇ ਜ ਪਿੱਛੋਂ ਹੋਏ ਉਹਨਾਂ ਦੀ ਮੰਮਾ ਜਾਂ ਪਾਪਾ ਕਰ ਰਹੇ ਨੇ। ਤੇ ਉਹ ਬੱਚੇ ਨੂੰ ਦੇਖਣ ਚ ਨਾ ਬੜਾ ਮਜ਼ਾ ਆਦਾ ਆ ਤੇ ਬੱਚੇ ਜ਼ਿਆਦਾਤਰ ਉਹੀ ਦੇਖਦੇ ਆ ਕਿ ਹਾਂ ਇੰਨਾ ਨਿੱਕਾ ਬੱਚਾ ਬੋਲ ਰਿਹਾ ਬਲੋਗ ਉਹ ਕਰ ਰਿਹਾ। ਉਹ ਵੀਡੀਓ ਬੜੀ ਅੱਛੀ ਲੱਗਦੀ ਏ ਤਾਂ ਕਰਕੇ ਉਹ ਬੱਚੇ ਜ਼ਿਆਦਾਤਰ ਫੋਨ ਨੂੰ ਇੱਕ ਵਾਰ ਦਿਖਾ ਦੋ ਤੁਸੀਂ ਉਹ ਚੀਜ਼ ਫਿਰ ਦੁਬਾਰਾ ਉਹੀ ਕਹਿਨੇਗੇ। ਮੈਨੂੰ ਉਹੀ ਲਾ ਕੇ ਦੋ। ਤਾਂ ਕਰਕੇ ਇਸ ਦੇ ਬੱਚੇ ਨੂੰ ਫੋਨ ਹੀ ਨਾ ਦੋ। ਤੁਸੀਂ ਉਹ ਦਿਖਾਓ ਹੀ ਨਾ ਵਲੋਗ ਵਗੈਰਾ। ਉਹਨੂੰ ਆਰਾਮ ਐਲ ਸੀਡੀ ਦੇ ਪਾਠ ਜਾਂ ਫ ਕੋਈ ਸ਼ਬਦ ਜਾਂ ਕੋਈ ਪੋਇਮ ਵਗੈਰਾ ਲਾ ਦੋ ਉਹਨੂੰ ਉਹ ਦਿਖਾਓ। ਚੀਜ਼ ਉਹ ਵੀ ਲਿਮਿਟ ਦੀ ਦਿਖਾਓ। ਲਿਮਿਟਿਡ ਨਾ ਦਿਖਾਓ ਉਹਨੂੰ। ਚੌਵੀ ਘੰਟੇ ਟੀ ਵੀ ਚੱਲ ਰਿਹਾ ਆ। ਚੌਵੀ ਘੰਟੇ ਟੀ ਵੀ ਦੇਖ ਰਿਹਾ ਆ। ਸੁੱਤਾ ਹੋਇਆ ਵੀ ਕਹਿ ਰਿਹਾ। ਮੈਂ ਟੀ ਵੀ ਲਾਓ ਤਾਂਹੀ ਸੋਵਾਂਗਾ ਫੇਰ ਦਿੱਕਤ ਹੋ ਜਾਂਦੀ ਹੈ। ਘੱਟ ਟੀ ਵੀ ਯੂਜ ਕਰਨ ਲਈ ਦੋ ਫੋਨ ਤੋਂ ਦੋ ਹੀ ਨਾਂ
ਬਿਲਕੁਲ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਫੋਨ ਬਿਲਕੁਲ ਨਹੀਂ ਦੇਣਾ ਚਾਹੀਦਾ।
ਨਾਲ ਕੰਮ ਵੀ ਫੋਨ ਤੇ ਹੀ ਆਦੇ ਆ ਸਕੂਲ ਜਿਹੜੀ ਮੈਡਮਾਂ ਹੈਗੀਆ ਪਹਿਲਾਂ ਡਾਅਰੀ ਯੂਜ ਕਰਦੇ ਸੀਗੇ ਆ ਕੰਮ ਦੇਣ ਲਈ। ਕੀ ਹੈ ਹੋਲੀਡੇ ਹੋਮਵਰਕ ਡਾਇਰੀ ਤੇ ਲਿਖਿਆ ਦਾ ਹੈ ਪੂਰੇ ਮਹੀਨੇ ਦਾ ਕੰਮ ਐ ਕਰਕੇ ਲਿਆਣਾ ਆ ਤੇ ਹੁਣ ਉਹੀ ਵਟਸਪ ਤੇ ਪਾ ਦਿੰਦੀਆਂ ਨੇ। ਇਥੋ ਦਿੱਕਤ ਆ ਜਾਂਦੀ ਨਾਂ ਬੱਚਾ ਕੰਮ ਲਈ ਫੋਨ ਮੰਗਦਾ ਉਹਨੂੰ ਵੀਡੀਓ ਦੇਖ ਰਿਹਾ, ਵਲੋਗ ਦੇਖ ਰਿਹਾ। ਗਾਣੇ ਸੁਣ ਰਿਹਾ ਕਾਰਟੂਨ ਦੇਖ ਰਿਹਾ ਸਾਨੂੰ ਕੀ ਪਤਾ ਅਸੀਂ ਤਾਂ ਕੰਮ ਲਈ ਫ ਹੈ ਫੋਨ ਆ ਦਿਕਤ ਜਾਂਦੀ ਹੈਗੇ ਆ।
ਏ ਗੱਲ ਤੇ ਹੈ ਈ। ਉੱਥੇੇ ਕੋਲ ਹੈਗਾ ਧਿਆਨ ਨਹੀਂ ਦਿੰਦੇ ਨਾ ਉਹ ਹਰ ਚੀਜ਼ ਫੋਨ 'ਤੇ ਆ ਰਹੀ ਹੈ ਤੇ ਉਹ ਚੀਜ਼ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਰਹੀ ਹੈ।
ਅੱਛਾ-ਅੱਛਾ
ਬਿਲਕੁਲ ਬੱਚਿਆਂ ਨੂੰ ਮੇਰੇ ਹਿਸਾਬ ਨਾਲ ਫ਼ੋਨ ਦਾ ਯੂਜ ਨਹੀਂ ਕਰਨਾ ਚਾਹੀਦਾ। ਔਰ ਫੋਨ ਨੂੰ ਅਵੋਇਡ ਕਰਨਾ ਚਾਹੀਦਾ। ਜਿੰਨਾਂ ਹੋ ਸਕੇ ਉਨਾ ਅਵਇਡ ਕਰਨ। ਉਹ ਇਹ ਚੀਜ਼ ਹੈਲਪ ਕਿ ਅੱਜ-ਕੱਲ੍ਹ ਇਹ ਵੀ ਨਾਂ ਪੈਰੈਂਟਸ ਵੀ ਤਾਂ ਕਰਦੇ ਆ ਥੋੜਾ ਬਹੁਤ ਜੇ ਵੇਖਦੇ ਹੋ ਮ- ਬੇਬੇ ਇੱਕ ਸਾਈਡ ਫੋਨ ਚਲਉਦੀ ਪਈ ਹੈ। ਬਾਪੂ ਇੱਕ ਸਾਈਡ ਫੋਨ ਚਲਉਦਾ ਪਿਆ। ਸਾਰੇ ਸਾਰੇ ਫੋਨ ਚਲਾ ਰਹੇ ਹੋ ਬੱਚਾ ਇਕੱਲਾ ਬੈਠਾ ਤਾਂ ਉਹ ਵੀ ਫੋਨ ਹੀ ਚਲਾਏਗਾ ਉਹ ਕ ਵੀ ਕੀ ਕਰੇਗਾ।
ਹੈ ਵੀ ਅਗਰ ਸਾਰੇ ਆਪਣੇ-ਆਪਣੇ ਫੋਨ'ਚ ਮਸਤ ਹੈ ਤੇ ਮੈਨੂੰ ਵੀ ਦੋ। ਮੈਂ ਵੀ ਕੁਛ ਨਾ ਕੁਛ ਕਰਾਂ।
ਐਸੀ ਉਹਨਾਂ ਨੂੰ ਕੋਈ ਐਕਟੀਵਿਟੀ ਕਰਾਉਣ ਨਾ ਕੋਈ ਗੇਮ ਦੀ ਵੀ ਕੋਈ ਖਿਲੋਣੇ ਦੀ ਕੋਈ ਕਹਾਣੀ ਸੁਣਾਣ। ਅੱਜ-ਕੱਲ੍ਹ ਵੈਸੇ ਵੀ ਕਹਾਣੀ ਕੋਈ ਸੁਣਾਉਂਦਾ ਨੀ ਹੈ ਪਹਿਲਾਂ ਲੋਕੀ ਬੜੇ ਕਹਾਣੀਆਂ ਸੁਣਾਉਂਦੇ ਸੀਗੇ। ਅਸੀ ਆਪ ਜਿਹੜੇ ਛੋਟੇ ਸੀ ਨਾਂ ਡੈਡੀ ਰਾਤੀ ਰੋਜ਼ ਸਾਨੂੰ ਕਹਾਣੀ ਸੁਣਾਦੇ ਸੀ। ਸੌਣ ਲੱਗਿਆ।
ਇਹੀ ਚੀਜ਼ ਹੈ ਨਾਂ ਹੁਣ ਉਹ ਚੀਜ਼ ਉਹ ਚੀਜ਼ ਨਹੀਂ ਬੱਚੀ ਨਾ ਹੁਣ ਉਹ ਨਹੀਂ ਹੁੰਦੀ ਪਈ ਤੇ ਪਰੋਬਲਮਸ ਕਰੇਟ ਹੁੰਦੀ ਪਈਆਂ ਏ ਨਾਂ ਸਬ ਅੱਗੇ-ਅੱਗੇ ਉਹ ਚੀਜ਼ ਬੰਦ ਹੋਈ ਤੇ ਇਹ ਚੀਜ ਸ਼ੁਰੂ ਹੋ ਗਈ ਨਾ ਫਿਰ। ਫੋਨ ਸ਼ੁਰੂ ਹੋ ਗਿਆ। ਜੋ ਵੇਖਣਾ ਉਹਦੇ ਅੰਦਰ ਵੇਖੋ ਜੋ ਵੇਖਣਾ ਉਹਦੇ ਅੰਦਰ ਵੇਖੋ
ਆਹੋ ਕਹਾਣੀਆਂ ਸੀ ਹੋਰ ਤੋਂ ਸੁਣੋ।
ਲੋਕੀ ਨੌਲੇਜ ਨਹੀਂ ਵੇਖਦੇ ਪਏ ਲੋਕੀ ਇੰਟਰਟੇਨਮੈਂਟ ਜ਼ਿਆਦਾ ਵਾ ਘੁਸਦੇ ਨੇ।
ਹਮ।
ਉਹ ਨਾ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਯੂਜ ਕਰਦੇ ਹੋਏ ਉਹਨੂੰ ਸਮਝ ਆਦੀ ਐ। ਹਰ ਟਾਈਮ ਫਾਲਤੂ ਵਿਚ ਹੀ ਯੂਜ ਕਰਦੇ ਪਏ ਆ ਲੋਕ।
ਤੇ ਆਈ ਹੈ ਫੇਰ ਉਹ ਆਪਣੀ ਹੈਲਥ ਤੇ ਨੁਕਸਾਨ ਕਰਦੇ ਆ ਨਾ ਦੇਖੋ ਫਿਰ ਕਿੰਨੀ ਬਿਮਾਰੀਆਂ ਲੱਗ ਜਾਂਦੀਆਂ ਨੇ ਹੌਲੀ-ਹੌਲੀ ਇਨਸਾਨ ਨੂੰ। ਪਤਾ ਲੱਗਦਾ ਮਗਰੋਂ ਪਰ ਪਹਿਲਾਂ ਪਤਾ ਨੀ ਲੱਗਦਾ ਜਦੋਂ ਬਿਮਾਰੀ ਲੱਗਣ ਤੋਂ ਬਾਅਦ ਪਤਾ ਲੱਗਦਾ ਕਿ ਹਾਂ ਇਹ ਬਿਮਾਰੀ ਲੱਗ ਗਈ ਹੈ ਇਹ ਸਾਨੂੰ।
ਆਹੋ, ਆਹੋ-ਆਹੋ ਇਹ ਗੱਲ ਤਾਂ ਹੈ ਈ।
ਹਾਂਜੀ ਇਹ ਚੀਜ਼ ਹੋ ਜਾਂਦੀ ਹੈਗੀ ਆ। ਪਰ ਸਮਝਣ ਵਾਲੇ ਫੇਰ ਵੀ ਨੀ ਸਮਝਦੇ ਆ ਉਹ ਫੇਰ ਵੀ ਫੋਨ ਚਲਾਉਂਦੇ ਆ। ਅੱਜ-ਕੱਲ੍ਹ ਕੋਈ ਬਿਮਾਰ ਹੋਏ ਨਾਂ ਹੁਣ ਤੁਸੀਂ ਰੋਟੀ ਫੋਨ ਤੇ ਲੱਗਿਆ ਰਹਿਣ ਦੋ ਵੀ ਰੋਟੀ ਨੀ ਮੰਗੇਗਾ ਫੋਨ ਚਲਾਉਦਾ ਰਹੇਗਾ।
ਬਿਲਕੁਲ-ਬਿਲਕੁਲ-ਬਿਲਕੁਲ ਫੋਨ ਅੱਜ ਦੇ ਟਾਈਮ ਬੜਾ ਹੀ ਇੰਪੋਰਟੈਂਟ ਹੋ ਗਿਆ ਹਰ ਬੰਦੇ ਲਈ। ਲੋਕਾਂ ਨੇ ਇਨਸਾਨਾਂ ਤੋਂ ਵੱਧ ਕੇ ਫੋਨ ਨੂੰ ਉਹ ਦੇ ਦਿੰਦੀ ਹੈ ਵੈਲਿਊ, ਅੱਜ ਦੇ ਟਾਈਮ ਵਿੱਚ। ਕੋਈ ਬੰਦਾ ਵੇਖ ਲਓ ਤੁਸੀਂ ਕਿਸੇ ਨਾਲ ਗੱਲ ਕਰ ਰਿਹਾ ਹੈ, 'ਤੇ ਉਹ ਬੰਦੇ ਦੀ ਵੈਲਿਊ ਘੱਟ ਟੈ ਗੀ ਉਹ ਹੱਥ 'ਚ ਫੋਨ ਚਲਾਉਂਦੇ-ਚਲਾਉਂਦੇ ਗੱਲ ਕਰ ਰਿਹਾ ਹੈ।
ਬਿਲਕੁਲ-ਬਿਲਕੁਲ।
ਪਹਿਲੇ ਫਸਟ ਪ੍ਰਓਰਟੀ ਉਹ ਆਪਣੇ ਫੋਨ ਨੂੰ ਦਿੰਦਾ ਪਿਆ ਅੱਜ ਦੇ ਟੈਮ ਵਿੱਚ, ਹਰ ਬੰਦਾ।
ਨੁਕਸਾਨ ਪਹੁੰਚਾਣਾ ਨਾ ਫੋਨ ਤੋੜ ਓਦਾ ਬਸ ਬੜਾ ਵੱਡਾ ਨੁਕਸਾਨ ਹੋ ਜਾਨਾ ਓਦਾ।
ਬਿਲਕੁਲ-ਬਿਲਕੁਲ ਬਿਲਕੁਲ, ਇਹ ਚਾਈਏ ਏਈਓ 'ਤੇ ਉਹ ਨਸ਼ਾ ਜਿਹਾ ਲੱਗ ਗਿਆ ਨਾ ਉਹ ਲੱਤ ਜਿਹੀ ਲੱਗ ਗਈ ਹੈ। ਉਹ ਫੋਨ ਦੀ ਬੜੀ ਖ਼ਤਰਨਾਕ ਹੈਗੀ ਉਹ ਚੀਜ਼।
'ਤੇ ਹੈ ਹੀ ਐ। ਪਰ ਵਧੀਆ ਵੀ ਆ ਦੇਖੋ ਫੋਨ ਇੱਕ ਤਰੀਕੇ, ਇੱਕ ਤਰੀਕੇ ਨਾ ਖ਼ਰਾਬ ਵੀ ਆ।
ਹਮ।
ਕੁਛ ਵੀ ਆਉਂਦਾ ਆ ਜੀ ਬੇ ਕੋਈ ਅਸੀਂ ਆਪਣੇ ਕੋਈ ਪਿਛਲੀ ਫੋਟੋਆਂ ਜੇ ਸਾਡੇ ਮਤਲਬ ਕਿ ਹੋਰ ਲੋਕਾਂ ਨਾਲ ਹੋਣ ਜੋ ਅਸੀਂ ਰੱਖਣੀ ਆ ਹੁਣ ਆਪਣੇ ਕੋਲ ਉਹ ਅਸੀਂ ਗੈਲਰੀ ਸੇਫ ਕਰਕੇ ਰੱਖ ਸਕਦੇ ਹਾਂ।
ਬਿਲਕੁਲ ਇਹ ਚੀਜ਼ ਤੇ ਹੈ ਹੀ।
ਉਹ ਕਰ ਸਕਦੇ ਹਾਂ ਹਨਾ। ਦੋ ਮਿੰਟਾਂ ਵਿਚ ਕਿਸੇ ਨੂੰ ਵੀਡੀਓ ਕਾਲ, ਵੋਇਸ ਕਾਲ, ਕੋਈ ਮੈਸੇਜ ਕੋਈ ਫੰਕਸ਼ਨ ਦਾ ਦੱਸਣਾ ਹੋਇ ਅਸੀਂ ਦੱਸ ਸਕਦੇ ਹਾਂ, ਸਾਨੂੰ ਕੋਈ ਪਹਿਲੇ ਜਮਾਨੇ ਵਾਂਗ ਆਪਾਂ ਚਿੱਠੀਆਂ 'ਚ- ਚਿੱਠੀਆਂ ਪਾਉਣ ਦੀ ਲੋੜ ਨੀ ਐ
ਬਿਲਕੁਲ-ਬਿਲਕੁਲ ਐ
'ਤੇ ਹੋ ਚੁੱਕੀ ਆ।
ਇਹ ਚੀਜ਼ ਤਾਂ ਹੈ ਹੀ ਵੇਖੋ ਤੁਸੀਂ ਬਿਲਕੁਲ ਸਹੀ ਆਕਦੇ ਹੋ ਇਹ ਚੀਜ਼ ਨੂੰ
ਹਾਂਜੀ।
ਬਿਲਕੁਲ ਇਹ ਚੀਜ਼ ਹੈਗੀ ਹੈ। ਔਰ ਇਹ ਚੀਜ਼ ਕੋਈ ਬੁਰਾਈ ਨਹੀਂ ਹੈਗੀ ਕਿ ਬੱਚੇ ਅੱਜ ਕੱਲ ਫੋਨ ਦੇ ਅੰਦਰ ਆ ਕੇ ਇ ਚੱਕ ਕਰਨੇ 'ਚ ਬਰਬਾਦ ਹੋਏ ਪਏ ਨੇ।
ਬਿਲਕੁਲ-ਬਿਲਕੁਲ ਬੱਚੇ ਆਪਣੇ-ਆਪ ਅੱਜ-ਕੱਲ੍ਹ ਇਤਨੇ ਐਕਟਿਵ ਹੋ ਗਏ ਨੇ ਆਪਣੇ-ਆਪ ਔਡਰ ਕਰਦੇ ਨੇ ਸਮਾਨ। ਦੱਸਦੇ ਵੀ ਨੀ ਕਿ ਅਸੀਂ ਔਡਰ ਕੀਤਾ ਹੈ ਸਮਾਨ। ਐ ਕਰ ਬੱਚੇ ਜਦੋਂ ਆਉਂਦੇ ਨਾ ਭਾਈ ਘਰ ਫਿਰ ਕਹਿੰਦੇ ਔਡਰ ਹੈ ਆਪਦਾ। ਤਾਂ ਪਤਾ ਲੱਗਦਾ ਆ। 'ਤੇ ਗੇਮ ਖਡੋਣੇ ਖਿਡੂਣੇ ਔਡਰ, ਅੱਜ-ਕੱਲ੍ਹ ਜੋ ਚਲਾਓ ਗੇ ਰੀਲਾਂ ਵਗੈਰਾ 'ਤੇ ਆਂਦੀ-ਆਂਦੀ ਹੈ, ਉਹਦੀ। ਐਡਵਰਟਾਈਜ਼ ਖਿਲੋਣਿਆਂ ਦੀ ਕਦੇ ਕਿਸੇ ਚੀਜ਼ ਦੀ, ਕਦੇ ਕਿਸੇ ਚੀਜ਼ ਦੀ ਜੋ ਉਹਨਾਂ ਦੀ ਮਤਲਬ ਵੀ ਚੀਜ਼ ਹੋਏਗੀ ਉਹ ਪਹਿਲਾਂ ਔਡਰ ਕਰ ਦਿੰਦੇ ਨੇ। ਪਰ ਹੁਣ ਦਾ ਸਿਸਟਮ ਅੱਛਾ ਹੋ ਗਿਆ, ਕਿ ਹੁਣ ਪੇ ਟੀਐਮ ਸਿਸਟਮ ਹੋ ਗਿਆ ਹੁਣ ਕੋਡ ਖਤਮ ਹੋ ਗਿਆ।
ਕੈਸ਼ ਔਨ ਡਿਲੀਵਰੀ ਕਿਸੇ-ਕਿਸੇ ਤੇ ਹੈ ਹੁਣ, ਬਾਕੀ ਸਭ ਤੋਂ ਪੇ ਟੀਐਮ ਹੈ।
ਬਿਲਕੁਲ।
ਪੇਮੈਂਟ ਮੰਗਦੇ ਆ ਪਿੰਨ ਮੰਗਦੇ ਆ ਉਹ ਬੱਚਿਆਂ ਕੋਲੋਂ ਹੁੰਦੀ ਨ ਉਹ ਆਪਣੇ ਆਪ ਹੀ ਕੈਂਸਲ ਹੋ ਜਾਂਦਾ ਆ
ਉਹ ਚੀਜ਼ ਤਾਂ ਹੈ ਹੀ ਦੇਖੋ ਬਿਲਕੁਲ ਸਹੀ ਆਖਦੇ ਹੋ ਤੁਸੀਂ ਇਹ ਚੀਜ਼ ਨੂੰ ਧਿਆਨ ਦੇਣਾ ਚਾਹੀਦਾ ਨਾ ਅੱਜ-ਕੱਲ੍ਹ ਬੱਚਿਆਂ ਨੂੰ
ਆਏ ਨੀਂ ਕਿ ਬੱਚਿਆਂ ਨੂੰ ਫੋਨ ਘੱਟ ਤੋਂ ਘੱਟ ਯੂਜ ਕਰਾਓ। ਇਹੀ ਗੱਲ ਹੁੰਦੀ ਹੈ, ਚਲੋ ਜੀ ਠੀਕ ਹੈ। ਫਿਰ ਕਰਾਂਗੇ ਫੋਨ, ਓਕੇ ਜੀ ਸਸ਼੍ਰੀ ਕਾਲ।
ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ।